ਹੈਲੋ
ਹਾਂਜੀ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
ਹੋਰ ਸੁਣਾਓ ਠੀਕ ਹੋ
ਹਾਂਜੀ ਵਧੀਆ ਤੁਸੀਂ ਸੁਣਾਓ
ਹਾਂਜੀ ਆਪੇ ਵਧੀਆ ਹੋਰ
ਹੋਰ ਕੀ ਕਰਦੇ
ਕੁਛ ਨੀ ਬਸ ਬੈਠੇ ਹਾਂ।
ਅੱਛਾ ਨੀ ਹੋਰ ਘਰ ਦੇ ਸਾਰੇ
ਸਭ ਠੀਕ ਏ
ਠੀਕ ਹੈ ਜੀ ਹੋਰ ਹੋਰ ਸੁਣਾਓ
ਬਸ ਠੀਕ ਹੈ ਜੀ
ਹਾਂਜੀ
ਪੜ੍ਹਾਈ ਕਿਵੇਂ ਚੱਲਦੀ ਰਹੀ ਹੈ
ਪੜ੍ਹਾਈ ਵਧੀਆ ਚੱਲਦੀ ਪਈ ਤੁਹਾਡੀ ਕਿਵੇਂ ਚੱਲ ਰਹੀ ਹੈ?
ਮੇਰੀ ਵੀ ਠੀਕ ਅੱਜ ਤੁਸੀਂ ਕਿਹੜਾ ਵਿਸ਼ੇ ਪੜ੍ਹਿਆ?
ਅੱਜੇ ਮੈਂ ਪੰਜਾਬੀ ਅਤੇ ਗਣਿਤ ਪੜ੍ਹੀ ਤੁਸੀਂ ਕੀ ਪੜ੍ਹਿਆ?
ਮੈਂ ਅੰਗਰੇਜ਼ੀ ਤੇ ਵਿਗਿਆਨ ਪੜ੍ਹਿਆ।
ਹੈਲੋ, ਤੁਹਾਨੂੰ ਕਿਹੜਾ ਵਿਸ਼ਾ ਸਭ ਤੋਂ ਵਧੀਆ ਲੱਗਦਾ? ਹ
ਮੈਨੂੰ ਵਿਗਿਆਨ ਚੰਗਾ ਲੱਗਦਾ। ਤੁਹਾਨੂੰ?
ਮੈਨੂੰ ਪੰਜਾਬੀ ਅਤੇ ਸਮਾਜਿਕ ਵਿਗਿਆਨ ਪਸੰਦ ਹਨ।
ਕੀ ਤੁਸੀਂ ਰੋਜ਼ ਪੜ੍ਹਾਈ ਲਈ ਸਮਾਂ ਕੱਢਦੇ ਹੋ?
ਹਾਂ। ਮੈਂ ਹਰ ਰੋਜ਼ ਲਗਭਗ ਦੋ ਤੋਂ ਤਿੰਨ ਘੰਟੇ ਪ ਪੜ੍ਹਦੀ ਹਾਂ।
ਜੇ ਕੋਈ ਵਿਸ਼ਾ ਔਖਾ ਲੱਗਦਾ ਹੈ ਤਾਂ ਕੀ ਕਰਦੇ ਹੋ?
ਮੈਂ ਅਧਿਆਪਕ ਤੋਂ ਪੁੱਛਦੀ ਹਾਂ। ਜਾਂ ਦੋਸਤਾਂ ਨਾਲ ਮਿਲ ਕੇ ਸਮਝ ਲੈਂਦੀ ਹਾਂ।
ਇਮਤਿਹਾਨਾਂ ਦੀ ਤਿਆਰੀ ਕਿਵੇਂ ਕਰ ਰਹੇ ਹੋ?
ਜ ਮੈਂ ਰੋਜ਼ ਦੁਹਰਾਈ ਕਰਦੀ ਹਾਂ। ਅਤੇ ਪੁਰਾਣੇ ਪ੍ਰਸ਼ਨ ਪੱਤਰ ਵੀ ਹੱਲ ਕਰਦੀ ਹਾਂ।
ਬਹੁਤ ਵਧੀਆ ਮਿਹਨਤ ਕਰਦੇ ਰਹੋ ਚੰਗੇ ਨੰਬਰ ਜ਼ਰੂਰ ਆਉਣਗੇ।
ਹਾਂਜੀ। ਜ਼ਰੂਰ। ਹਾਂਜੀ। ਅਹ ਮੈਂ ਵੀ ਤੁਹਾਡੇ ਨਾਲ ਇੱਕ ਕੁਛ ਉਦਾਹਰਨ ਤੌਰ ਤੇ ਪ੍ਰਸ਼ਨ ਕਰਾਂਗੀ? ਪੁੱਛਾਂਗੀ। ਤੁਹਾਨੂੰ ਮੈਂ ਵੀ?
ਹਾਂਜੀ।
ਤੁਸੀਂ ਅੱਜ ਪੜ੍ਹਾਈ ਕਿੰਨੇ ਵਜੇ ਸ਼ੁਰੂ ਕੀਤੀ? ਹਾਂ।
ਮੈਂ ਅੱਜ ਪੜ੍ਹਾਈ ਬਾਰਾਂ ਵਜੇ।
ਬਾਰਾਂ ਵਜੇ। ਹਾਂ। ਹਾਂਜੀ। ਠੀਕ ਹੈ, ਕੀ ਤੁਸੀਂ ਪੜ੍ਹਾਈ ਦਾ ਟਾਈਮ ਕੀ ਤੁਸੀਂ ਪੜ੍ਹਾਈ ਦਾ ਟਾਈਮ ਟੇਬਲ ਬਣਾਇਆ ਹੋਇਆ ਹੈ?
ਹਾਂਜੀ।
ਅ ਪੜ੍ਹਾਈ ਸਮੇਂ ਧਿਆਨ ਕਿਵੇਂ ਲਗਾਉਂਦੇ ਹੋ? ਤੇ ਤੁਸੀਂ ਨੋਟਿਸ ਨੋਟ
ਮੈਂ ਨੌ ਵਜੇ ਤੋਂ ਪੜ੍ਹਨਾ ਸ਼ੁਰੂ ਕੀਤਾ।
ਅੱਛਾ ਜੀ। ਕੀ ਤੁਸੀਂ ਪੜ੍ਹਾਈ ਦਾ ਟਾਈਮ ਟੇਬਲ ਬਣਾਇਆ ਹੋਇਆ?
ਹਾਂ। ਮੈਂ ਹਰ ਰੋਜ਼ ਵੱਖ -ਵੱਖ ਵਿਸ਼ੇਸ਼ ਲਈ ਸਮਾਂ ਰੱਖਦੀ ਹਾਂ।
ਅੱਛਾ ਜੀ। ਠੀਕ ਹੈ ਜੀ, ਪੜ੍ਹਦੇ ਸਮੇਂ ਧਿਆਨ ਕਿਵੇਂ ਲਗਾਉਂਦੇ ਉਹ?
ਮੈਂ ਮੋਬ- ਮੋਬਾਇਲ ਨੂੰ ਪਾਸੇ ਰੱਖ ਦਿੰਦੀ। ਹਾਂ। ਅਤੇ ਸ਼ਾਂਤੀ ਜਗ੍ਹਾ ਤੇ ਬੈਠ ਜਾ ਬੈਠਦੇ ਹਾਂ।
ਅੱਛਾ ਜੀ। ਠੀਕ ਹੈ ਜੀ। ਕੀ ਤੁਸੀਂ ਨੋਟਸ ਵੀ ਬਣਾਉਂਦੇ ਹੋ?
ਹਾਂ। ਨੋਟਿਸ ਬਣਾਉਣ ਲਈ ਦੁਹਰਾਈ ਕਰਨੀ ਆਸਾਨ ਹੋ ਜਾਂਦੀ ਹੈ।
ਹਾਂਜੀ। ਨੋਟਸ ਬਣਾਉਣਾ ਆਪਾਂ ਨੂੰ ਦੁਹਰਾਈ ਵੀ ਛੇਤੀ ਆਸਾਨੀ ਨਾਲ ਹੋ ਜਾਂਦੀ ਹੈ। ਤੁਹਾਡਾ ਟੀਚਾ ਕੀ ਹੈ?
ਮੈਂ ਇਮਤਿਹਾਨਾਂ ਵਿੱਚ ਚੰਗੇ ਅੰਕ ਲੈਣਾ ਚਾਹੁੰਦੀ ਹਾਂ।
ਅੱਛਾ ਜੀ। ਬਹੁਤ ਵਧੀਆ ਨਿਯਮਿਤ ਪੜ੍ਹਾਈ ਨਾਲ ਇਹ ਜ਼ਰੂਰ ਵੀ ਜ਼ਰੂਰ ਹੋ ਜਾਵੇਗਾ।
ਬਿਲਕੁਲ, ਮਿਹਨਤ ਦਾ ਫਲ ਹਮੇਸ਼ਾ ਚੰਗਾ ਮਿਲਦਾ ਹੈ।
ਹਾਂਜੀ। ਚਲੋ, ਅੱਜ ਦੀ ਪੜ੍ਹਾਈ ਪੂਰੀ ਕਰੀਏ ਤੇ ਕੱਲ ਫਿਰ ਮ
ਹਾਂਜੀ ਠੀਕ ਹੈ
ਹਾਂਜੀ ਕੁਛ ਹੋਰ ਕੁਛ ਹੋਰ ਪੁੱਛਣਾ ਚਾਹੋਗੇ ਪੜਾਈ ਬਾਰੇ ਤੁਹਾਨੂੰ ਸਾਰੇ ਸਬਜੈਕਟ ਸਮਝ ਆ ਗ ਸੀ ਜਿਹੜੇ ਅੱਜ ਮੈਡਮ ਨੇ ਪੜ੍ਹਾਏ ਸੀਗੇ ਆਪਾਂ ਨੂੰ ਕਲਾਸ ਵਿੱਚ
ਹਾਂਜੀ ਹਾਂਜੀ ਬਸ ਥੋੜਾ ਕੁ ਵਿਗਿਆਨ ਵਿੱਚ ਥੋੜਾ ਕੁ ਆ ਰਿਹਾ ਸੀ
ਹਾਂਜੀ ਹਾਂਜੀ ਪਰ ਪਹਿਲੀ ਪਹਿਲੀ ਵਾਰ ਵਿੱਚ ਆਉਂਦਾ ਹੁੰਦਾ
ਹਾਂਜੀ ਹਾਂਜੀ ਉਹ ਥੋੜਾ ਡਿਫੀਕਲਟ ਸੀ ਥੋੜਾ ਮੁਸ਼ਕਿਲ ਹੋ ਰਹੀ ਸੀ ਪਰ ਫਿਰ ਮੈਂ ਆਪਣੇ ਦੋਸਤਾਂ ਨਾਲ ਗੱਲ ਕੀਤੀ ਤਾਂ ਉਹਦੇ ਨਾਲ ਥੋੜਾ ਸੌਖਾ ਹੋ ਗਿਆ ਕੰਮ
ਹਾਂਜੀ ਏਦਾਂ ਹੀ ਹੈ ਅਗਰ ਸਮਝ ਨਾ ਆਵੇ ਸਾਨੂੰ ਆਪਣੇ ਅਧਿਆਪਕਾਂ ਨਾਲ ਜਾਂ ਕਿਸੇ ਨਾਲ ਗੱਲ ਕਰ ਲੈਣੀ ਚਾਹੀਦੀ ਦੋਸਤਾਂ ਦੇ ਨਾਲ ਹਾਂਜੀ
ਹਾਂਜੀ ਹਾਂਜੀ
ਹਾਂਜੀ ਤੇ ਮੈਂ ਮ ਤੁਸੀਂ ਕਈ ਕਿਸੇ ਤੋਂ ਮਾਰਗ ਦਰਸ਼ਨ ਲੈਂਦੇ ਹੋ
ਹਾਂਜੀ
ਅੱਛਾ ਜੀ ਮਾਰਗ ਦਰਸ਼ਨ ਆਪਣੇ ਬਹੁਤ ਕੰਮ ਆਉਂਦਾ ਹੈ।
ਹਾਂਜੀ
ਤੇ ਮਾਰਗ ਦਰਸ਼ਨ ਵਿੱਚ ਸਾਨੂੰ ਨਿਰਾਸ਼ ਨੀ ਹੈ ਵੀ ਆਤਮ ਵਿਸ਼ਵਾਸ ਬਣ ਕੇ ਅ ਤੇ ਰਹਿਣਾ ਚਾਹੀਦਾ ਵੀ ਵੱਧਦਾ ਆਪਣਾ ਤੇ ਗਲਤੀਆਂ ਵੀ ਘੱਟ ਹੁੰਦੀਆਂ ਨੇ ਆਪਣੀਆਂ।
ਜੀ ਹਾਂਜੀ।
ਹਾਂਜੀ। ਤੇ ਆਪਾਂ ਇਸ ਵਿੱਚ ਜਿਵੇਂ ਕਿ ਇੱਕ ਦੂਜੇ ਦੀ ਮਦਦ ਕਰਨ ਨਾਲ ਸਭ ਨੂੰ ਅੱਗੇ ਵਧਣ ਦਾ ਵੀ ਮੌਕਾ ਮਿਲੇ।
ਮੌਕਾ ਮਿਲਦਾ, ਅ ਹਾਂਜੀ-ਹਾਂਜੀ।
ਹਾਂਜੀ। ਪਰ ਇਹ ਹੈ ਵੀ ਸਾਨੂੰ ਕਦੇ ਵੀ ਕਿਸੇ ਉੱਤੇ ਜ਼ਿਆਦਾ ਹੀ ਨਿਰਭਰ ਨਹੀਂ ਹੋ ਜਾਣਾ। ਚਾਹੀਦਾ, ਸਾਨੂੰ ਆਪ ਵੀ ਥੋੜਾ ਕੁਛ ਕਰਨਾ ਚਾਹੀਦਾ। ਹਾਂਜੀ।
ਬਸ ਮੈਂ ਉਸ ਟਾਈਮ ਹੀ ਗੱਲ ਕਰਦੀ ਹਾਂ, ਜਦੋਂ ਕੋਈ ਕਵਚਾ ਜਦੋਂ ਕੋਈ ਪ੍ਰੇਸ਼ਨ। ਥੋੜਾ ਔਖਾ ਲੱਗੇ, ਫਿਰ ਮੈਂ ਆਪਣੇ ਦੋਸਤਾਂ ਨਾਲ ਸੰਪਰਕ ਕਰਦੀ ਹਾਂ ਉਂਜਨੀ। ਜਾਂ ਟੀਚੇ ਦਾ ਸਰਕ ਕਰਦੇ
ਹਾਂਜੀ ਇੱਕ ਵਾਰੀ ਪੜ੍ਹ ਕੇ ਦੇਖ ਲਦਾ ਫਿਰ ਟੀਚਰ ਦਾ ਸਮਝਣਾ ਫਿਰ ਇੱਕ ਵਾਰ ਪੜ੍ਹ ਕੇ ਦੇਖ ਲਈਏ ਫਿਰ ਥੋੜਾ ਬਹੁਤਾ ਸਮਝ ਆ ਜਾਂਦਾ ਫਿਰ ਹਾਂਜੀ ਹਾਂਜੀ ਪਰ ਕੁਝ ਵਿਸ਼ਿਆਂ ਵਿੱਚ ਮੈਨੂੰ ਮਾਰਗ ਦਰਸ਼ਨ ਦੀ ਲੋੜ ਵੀ ਮਹਿਸੂਸ ਹੁੰਦੀ ਹੈ।
ਹਾਂਜੀ।
ਮੈਨੂੰ ਕਈ ਵਿਸ਼ਿਆਂ ਵਿੱਚ ਮਾਰਗਦਰਸ਼ਨ ਦੀ ਲੋੜ ਵੀ ਮਹਿਸੂਸ ਹੁੰਦੀ ਹੈ।
ਅੱਛਾ ਜੀ, ਮੈਨੂੰ ਵੀ।
ਹਾਂਜੀ। ਹਾਂਜੀ, ਜੇ ਕਿਸੇ ਚੀਜ਼ ਵਿੱਚ ਔਖਾ ਲੱਗੇ ਤੇ ਅਧਿਆਪਕ ਜਾਂ ਵੱਡਿਆਂ ਤੋਂ ਸਲਾਹ ਲੈਣੀ ਚਾਹੀਦੀ ਹੈ।
ਬਿਲਕੁਲ ਜੀ ਬਿਲਕੁਲ।
ਹਾਂਜੀ। ਤੇ ਸਹੀ ਮਾਰਗ ਦਰਸ਼ਨ ਮ-ਦੀ-ਅ-ਮਾਰਗ ਦਰਸ਼ਨ ਮਿਲੇ ਤਾਂ ਪੜ੍ਹਾਈ ਵੀ ਆਸਾਨ ਹੋ ਜਾਂਦੀ ਹੈ। ਤੇ, ਇਸ ਕਰਕੇ ਸਾਨੂੰ ਮਰ- ਪ੍ਰਦਰਸ਼ਨ ਲੈਣ ਲੈਣਾ ਚਾਹੀਦਾ, ਆਪਣੇ ਕਿਸੇ ਨਾ ਕਿਸੇ ਤੋਂ।
ਹਾਂਜੀ ਵੀ।
ਹਾਂਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ।
ਸਾਨੂੰ ਵੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ। ਜੇ ਤੁਹਾਨੂੰ ਅੱਗੇ ਤੋਂ ਕੁਛ ਸਮਝ ਨਾ ਆਉਂਦਾ ਹੋਵੇ ਤੇ ਫੋਨ ਕਰ ਲਿਓ ਕੋਈ ਗੱਲ ਨੀ ਮੈਨੂੰ।
ਜ਼ਰੂਰ ਜੀ ਜ਼ਰੂਰ।
ਹਾਂਜੀ ਤੁਹਾਨੂੰ ਆ ਗਿਆ ਸਮਝ ਵੈਸੇ, ਜਦੋਂ ਤੁਹਾਨੂੰ ਆਉਂਦਾ ਨੀ ਸੀ। ਜੇ ਤੁਸੀਂ ਇੱਕ ਵਾਰੀ ਪੜ੍ਹ ਕੇ ਦੇਖਿਆ ਤੇ।
ਹਾਂਜੀ, ਮੈਂ ਇੱਕ ਵਾਰ ਪੜ੍ਹ ਕੇ ਦੇਖਿਆ ਫਿਰ ਆਪਣੇ ਦੋਸਤਾਂ ਨੂੰ ਸੰਪਰਕ ਕੀਤਾ ਫਿਰ ਕੁੱਛ ਅਧਿਆਪ -'- ਕਾ ਕੋਲ ਜਾਣਕਾਰੀ ਲਈ, ਫਿਰ ਸਮਝ ਆ ਗਿਆ ਸੀ।
ਅੱਛਾ ਜੀ। ਹਾਂਜੀ, ਜਾਣਕਾਰੀਨੀ ਆਪਾਂ ਨੂੰ ਸਮਝ ਆ ਜਾਂਦਾ ਥੋੜ੍ਹਾ ਜਿਹਾ ਸਮਝ ਨਾ ਆਵੇ ਔਦਾ।
ਹਾਂਜੀ।
ਹਾਂਜੀ-ਹਾਂਜੀ, ਚਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਠੀਕ ਹੈ ਜੀ, ਸੱਤ ਸ਼੍ਰੀ ਆਕਾਲ।
ਫੇਰ ਕਰਦੇ ਆ, ਕੱਲ ਨੂੰ ਗੱਲ।
ਠੀਕ ਹੈ ਜੀ।
ਅਗਰ ਕੁੱਛ ਨਾ ਸਮਝ ਆਉਂਦਾ ਹੋਵੇ ਤਾਂ ਤੁਸੀਂ ਮੈਨੂੰ- ਕੱਲ ਨੂੰ ਪੁੱਛ ਲਿਓ, ਫੋਨ ਦੇ ਉੱਤੇ, ਮੈਂ ਤੁਹਾਨੂੰ ਕਾਲ ਕਰਾਂਗੀ। ਤੇ ਜਾਂ ਤੁਸੀਂ ਮੈਨੂੰ ਕੋਲ ਕਰ ਲਿਓ, ਹਾਂਜੀ। ਠੀਕ ਹੈ ਜੀ ਸਤਿ ਸ੍ਰੀ ਅਕਾਲ, ਹਾਂਜੀ। ਠੀਕ ਹੈ। ਨਹੀਂ